ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਜੀ ਵਧੀਆ ਹੋਰ ਘਰ ਸਭ ਵਧੀਆ ਨੇ। ਬਹੁਤ ਵਧੀਆ ਲੱਗਿਆ ਸਭ ਵਧੀਆ ਸਭ ਵਧੀਆ ਮੇਰੀ ਆਵਾਜ਼ ਆ ਰਹੀ ਆ ਤਾਨੂੰ ਸਾਫ਼।
ਜੀ ਹਾਂਜੀ ਬਿਲਕੁਲ ਸਾਫ਼ ਆ ਰਹੀ ਹੈ। ਹਾਂਜੀ ਜੀ ਮੈਂ ਕੁਛ ਨਹੀਂ ਲੇਟੀ ਹੋਈ ਸੀ।
ਓਕੇ ਜੀ ਓਕੇ, ਓਕੇ, ਓਕੇ। ਹੋਰ ਮੌਸਮ ਦੱਸੋ ਕਿੱਦ ਕਿੱਦਾਂ ਦਾ ਉੱਧਰ ਦਾ
ਮੌਸਮ ਦਾ ਤੇ ਬਸ ਪੁੱਛੋ ਹੀ ਨਾ ਹੁਮਸ ਬਨੀ ਪਈ ਹੈ। ਇੱਕ ਪੱਤਾ ਤੱਕ ਨਹੀਂ ਹਿਲਦਾ ਪਿਆ ਗਰਮੀ ਬਹੁਤ ਹੈ।
ਅੱਛਾ ਨਹੀਂ ਸਾਡੇ ਇਥੇ ਥੋੜਾ ਜਿਹਾ ਅੱਜ ਹੋਇਆ ਬੜੇ ਦਿਨ ਹੋਗੇ। ਅੱਜ ਥੋੜਾ ਵਧੀਆ ਹੋਇਆ ਮੌਸਮ ਅੱਜ ਅਸੀਂ ਜਾਣਾ ਵੀ ਸੀ ਘੁੰਮਣ।
ਅੱਛਾ ਚਲੋ ਵਧੀਆ ਤੁਹਾਡੇ ਵਾਸਤੇ ਤੇ ਵਧੀਆ ਹੋ ਗਿਆ। ਐਸੇ ਬਹਾਨੇ ਮੌਸਮ ਵਧੀਆ ਹੋ ਗਿਆ ਤੁਸੀਂ ਜਾਣਾ ਸੀ ਘੁੰਮਣ।
ਹਾਂ ਹੋਰ। ਹੋਰ ਸੁਣਾਓ ਜੀ ਹੋ ਤੁਸੀ ਸਟਿਚਿੰਗ ਵਗੈਰਾ ਕਿਧਰੋ ਕਰਾਂਦੇ ਹੋ।
ਮੈਂ ਸਾਡੇ ਉੱਥੇ ਟੇਲਰ ਹੈਗਾ ਉਹਦੇ ਕੋਲ ਕਰਾਣੇ ਆ।
ਹ ਅੱਛਾ ਕੇਹੋ ਜੀ ਕਰਦੇ ਹ।
ਕੱਪੜੇ ਬਹੁਤ ਲੇਟ ਦਿੰਦਾ ਐ, ਨਹੀਂ ਫਿਟਿੰਗ ਤੇ ਵਧੀਆ ਦਿੰਦਾ ਐ, ਬਟ ਥੋੜਾ ਨਾ ਟਾਈਮ ਬਹੁਤ ਲਗਾਉਂਦਾ, ਮਹੀਨਾ, ਦੋ ਮਹੀਨਾ ਲਾ ਦਿੰਦਾ। ਬਸ। ਹੂੰ, ਬਾਕੀ ਫਿਟਿੰਗ ਤੇ ਅੱਛੀ ਦਿੰਦਾ ਐ। ਹਾਂਜੀ, ਤੁਸੀਂ ਸਵਾਉਣੇ ਸੀ ਸੂਟ?
ਸਟੀਚਿੰਗ ਕੀ ਲੈਂਦੇ?
ਸਟਿਚਿੰਗ ਕੀ ਲੈਂਦੇ ਨੇ, ਉਹ ਦੇਖੋ ਡਬਲ ਸੂਟ ਦਾ ਤੇ ਅੱਠ ਸੌ ਰੁਪਏ ਲੈਂਦੇ ਨਾ-ਨਾ ਲਾਈਨਿੰਗ ਬੋਲ ਹਾਂਜੀ ਸਿੰਪਲ ਵਾਲੇ ਤਾਂ ਸ਼ਾਇਦ ਤਿੰਨ ਸੌ ਰੁਪਏ ਲੈਂਦੇ ਨੇ, ਤਿੰਨ ਸਾਢੇ ਤਿੰਨ ਸੌ
ਤੇ ਕੀ ਕਹਿੰਦੇ ਇੰਟਰਲੋਕ ਕਰਕੇ ਦੇਂਦੇ ਨੇ?
ਹਾਂਜੀ, ਇੰਟਰਲੋਕ ਕਰਕੇ ਦੇਂਦੇ ਨੇ। ਨਾਲੇ ਆਪਣਾ ਕੁਛ ਮੈਟੀਰੀਅਲ ਲਗਵਾਉਣਾ ਏ। ਹਾਂ ਸਭ ਕੁਛ ਸੀ ਲੈਂਦੇ ਨੇ ਓ ਆਪ। ਆਪਣੇ ਡਿਜ਼ਾਇਨ ਦੱਸ ਦੋ ਤੁਸੀਂ ਕਿੱਦਾਂ ਸਵਾਉਣਾ, ਮੈਟੀਰੀਅਲ ਵਗੈਰਾ ਦੇ ਦੋ। ਵਧੀਆ ਸਿਲ ਦਿੰਦੇ ਨੇ, ਬਸ ਥੋੜਾ ਲੇਟ ਦਿੰਦੇ ਨੇ, ਹੋਰ ਕੋਈ ਪ੍ਰੋਬਲਮ ਨੀ ਐ। ਬੰਦਾ ਫੋਨ ਕਰ-ਕਰ ਕੇ ਥੱਕ ਜਾਂਦਾ ਐ।
ਅੱਛਾ-ਅੱਛਾ ਤੇ ਬਸ ਇਹੀ ਐ ਨਾ ਕਿ ਟੇਲਰਾ ਦਾ ਇਹੀ ਹੁੰਦਾ ਕਿ ਵਰ ਫਰੀ ਹੈ ਤੇ ਸੀਤਾ, ਅਗਰ ਨਹੀਂ ਸੀਤੇ ਫੇਰ ਮਹੀਨਾ-ਮਹੀਨਾ ਰੱਖੀ ਰੱਖੋ।
ਹਾਂ, ਮੈਂ ਖੁਦ ਹੁਣ ਫੜਾ-ਫੜਾਏ ਨੇ ਸੂਟ, ਇੱਕ ਡਰੈਸ ਵਾਏ ਅ ਤਿ ਸੀਨ ਵਾਲੇ ਤਿੰਨ ਸੂਟ ਦਿੱਤੇ ਨੇ, ਮੈਂ ਉਹਨੂੰ ਕਿਹਾ ਮੈਂ ਕਿਹਾ ਮੈਨੂੰ ਉਦੋਂ ਤੱਕ ਚਾਹੀਦੇ ਨੇ ਹੁਣ ਦੇ ਖੁ ਰੱਬ ਰਾਖਾ ਕੱਤ ਦਿੰਦਾ ਏ, ਲਾਰੇ ਚ ਨਾ ਰੱਖੀ ਰੱਖੇ। ਨਾ ਹਜੇ ਨਹੀਂ ਦਿੱਤੇ, ਇਹ ਤਾਂ ਸਾਈਜ਼ ਵੀ ਨੀ ਮੈਂ ਦੇਖ ਕਈ ਨਾਪ ਦੇਣਾ ਸੀ, ਹੁਣ ਵਾਲਾ ਤੇ ਕਹਿੰਦਾ ਕੋਈ ਨੀ ਜਦ ਤੁਸੀਂ ਮੈਨੂੰ ਆਪ ਆ ਕੇ ਦੇ ਦੇਣਾ, ਮੈਂ ਇੱਧਰ ਘਰ ਆਈ ਸੀ ਆਪਣੇ। ਕਹਿੰਦਾ ਕੋਈ ਨੀ ਤੁਸੀਂ ਹੋ ਆਓ, ਫ਼ੇਰ ਆ ਕੇ ਦੇ ਦੇਣਾ। ਹਾਂਜੀ। ਹਾਂ, ਜੋਬ ਵੀ ਕਰਦੀ ਆ ਬਸ। ਹੂੰ, ਹਾਂ, ਨਹੀਂ ਗਈ ਸੀ, ਆ ਗਈ ਸੀ, ਮੈਂ ਛੇ ਵਜੇ ਆ ਜਾਂਦੀ ਆ, ਛੇ ਸਾਢੇ ਤੱਕ ਆ ਜਾਂਨੀ ਆ, ਹਾਂਜੀ। ਬਸ ਸਾਰਾ ਟਾਈਮ ਜੋਬ ਵਿੱਚ ਨਿਕਲ ਜਾਂਦਾ।
ਸਹੀ ਗੱਲ ਐ, ਪੂਰੇ ਦੇ ਜੋਬ ਵਾਲੇ ਬੰਦਿਆਂ ਦਾ ਥੋੜਾ ਨਾ ਔਖਾ ਈ ਐ। ਬ, ਟਾਈਮਿੰਗ ਦਾ ਹੁੰਦਾ ਨਾ, ਬ ਸਵੇਰੇ ਇੰਨੇ ਵਜੇ ਜਾਣਾ ਤੇ ਇੰਨੇ ਵਜੇ ਵਾਪ ਸ ਆਉਣਾ, ਫਿਰ ਉਸ ਤੋਂ ਬਾਅਦ
ਹਾਂ, ਬਸ ਸਾਰਾ ਦਿਨ ਐ ਏਦਾਂ ਹੀ ਨਿਕਲ ਜਾਂਦਾ ਏ, ਕੁਛ ਗਰਮੀ ਕਰਕੇ ਵੀ ਏਦਾਂ ਹੀ ਰਹਿੰਦਾ ਐ ਹਿਸਾਬ ਕਿਤਾਬ ਥੋਡੀ ਤਬੀਅਤ ਵਗੈਰਾ, ਜ਼ਿਆਦਾ ਮਨ ਵੀ ਨੀ ਕਰਦਾ ਕਿਧਰੇ ਨਿਕਲਣ ਦਾ।
ਮੈਂ ਕੋਈ ਪੁੱਛਦੀ ਪਈ ਸੀ, ਮੈਂ ਕਿਹਾ ਪੁੱਛਾ ਵੀ ਤੁਸੀਂ ਕੱਪੜੇ ਕਿੱਥੋਂ ਸਟਿਚ ਕਰਾਂਦੇ ਓ? ਮੈਂ ਵੀ ਕੱਪੜੇ ਕਰਾਉਣੇ ਸੀ, ਮੇਰਾ ਟੇਲਰ ਨਾ ਸਹੀ ਨਈਂ ਐ ਥੋੜਾ।
ਅੱਛਾ।
ਹੂੰ, ਆ।
ਠੀਕ ਐ। ਕੋਈ ਨੀ ਤੁਸੀਂ ਟਰਾਈ ਕਰਲੋ, ਮੈਂ ਤੁਹਾਡੀ ਗੱਲ ਕਰਾ ਦਾਂਗੀ। ਵੈ ਅੱਛਾ ਤਾਂ ਸਿੱਲ ਦਿੰਦਾ, ਤੁਸੀਂ ਕਹਿ ਦੇਣਾ ਨਾ ਏ। ਕਿ ਮੈਨੂੰ ਇਹ ਤਰੀਕ ਤੱਕ ਚਾਹੀਦੇ ਨੇ ਤੇ ਸਿਲ ਦੇਗਾ ਥੋੜਾ ਓ ਕਰ ਦਿੰਦਾ ਐ, ਕਿ ਨਈਂ, ਮੈਂ ਹਜੇ ਨੀ ਦਵਾਗਾਂ। ਮੈਨੂੰ ਟੈਮ ਲੱਗੇਗਾ, ਪਰ ਨਹੀਂ ਥੋੜੀ ਰਿਕੁਐਸਟ ਕਰੋਗੇ ਤਾਂ ਸਿੱਲ ਵੀ ਦਿੰਦਾ ਐ, ਫਿਟਿੰਗ ਅੱਛੀ ਦੇ ਦਿੰਦਾ ਐ, ਹਾਂਜੀ।
ਫਿਟਿੰਗ ਦਾ ਹੀ ਹੁੰਦਾ ਮੇਨ ਮੈਨੂੰ, ਮੈਨੂੰ ਹੋਰ ਕੋਈ ਦਿੱਕਤ ਨੀ ਆਉਂਦੀ। ਸਿਲ ਤੇ ਮੈਂ ਆਪ ਵੀ ਲੈਨੀ ਆ। ਫਿਰ ਕਈ ਵਾਰ ਟਾਈਮ ਨੀ ਨਾ ਲੱਗਦਾ ਜਿੱਦਾਂ ਤੇ ਇਸ ਕਰਕੇ।
ਆਹ, ਹਾਂ, ਸਹੀ ਗੱਲ ਐ। ਨਈ ਲੱ ਲੱਗਦਾ ਕਈ ਵਾਰੀ ਟਾਈਮ ਨਾ, ਘਰ ਦੇ ਕੰਮ ਇੰਨੇ ਹੋ ਜਾਂਦੇ ਨੇ। ਹਾਂ
ਫਿਰ ਬੱਚਿਆਂ ਦੇ ਬਸ ਥੋੜਾ ਟਾਈਮ ਹੀ ਰਹਿ ਗਿਆ, ਹਫ਼ਤਾ ਕੂ ਤੇ ਸਕੂਲ ਖੁੱਲ ਜਾਣੇ ਈ। ਤੇ ਫਿਰ ਹੋਰ ਟਾਈਮ ਨਹੀਂ ਲੱਗਣਾ।
ਹਾਂ ਫਿਰ ਬੱਚੇ ਨਾਲ ਕਿੱਥੇ ਟਾਈਮ ਲੱਗਦਾ ਛੁੱਟੀਆਂ ਹੋਣ ਬੱਚੇ ਤਾਂ ਘਰ ਗਿਆਰਾਂ। ਬਾਰਾਂ ਬਾਰਾਂ ਵਜੇ ਤੱਕ ਉੱਠਣਾ। ਬਸ ਉਹਨਾਂ ਨੂੰ ਨਾਸ਼ਤੇ ਕਰਾਓ। ਫਿਰ ਲੰਚ ਕਰਵਾਓ। ਬਸ ਐਵੇਂ। ਐਵੀਂ ਨਿਕਲ ਜਾਂਦਾ ਨਹੀਂ।
ਠੀਕ ਫਿਰ ਪੇਕੇ ਜਾਣਾ ਵੀ ਜਰੂਰੀ ਹੁੰਦਾ ਸਾਲ ਬਾਅਦ। ਜਾਣਾ ਹੁੰਦਾ ਹੈ। ਮੇਰੇ ਪਿਓ? ਕਿੰਨਾ ਟਾਈਮ ਉੱਥੇ ਨਿਕਲ ਜਾਂਦਾ ਫਿਰ ਹੁਣ ਅੱਜ ਮੈਂ ਹੁਣ ਏਧਰ ਆਈ ਸੀ ਆਪਣੇ ਪੇਕੇ ਹੀ ਆਈ ਹੋਈ ਸੀ। ਮੇਰੀ ਸਿਸਟਰ ਦਾ ਵਿਆਹ ਵੀ ਇੱਧਰ ਹੀ ਹੋਇਆ ਨਾ ਲੋਕਲ ਹੀ ਹੋਇਆ ਹੈ। ਦਿੱਲੀ 'ਚ ਤੇ ਦੋ ਤਿੰਨ ਦਿਨ। ਮੈਂ ਉਹਦੇ ਕੋਲ ਰਹਿ ਕੇ ਆਈ ਦੋ ਤਿੰਨ ਦਿਨ ਮਾਮਾ ਜੀ ਵੱਲ ਰਹੇ। ਕੇ ਆਈਂ ਤੇ ਸਾਰੇ ਰਿਲੇਟਿਵ ਮਤਲਬ ਕਿ ਮੇਰੇ ਦਿੱਲੀ ਰਹਿੰਦੇ।
ਹਾਂ ਠੀਕ ਹੈ ਫਿਰ ਬੰਦਾ ਜਾਏ ਸਾਰਿਆਂ ਨੂੰ ਮਿਲ ਗਿਲ ਆਉਂਦਾ ਐਸੇ ਬਹਾਨੇ ਕਿਹੜਾ। ਰੋਜ਼ ਰੋਜ਼ ਜਾਇਆ ਜਾਂਦਾ ਨਾਲੇ ਘਰੋਂ ਰੋਜ਼ ਰੋਜ਼ ਨੀ ਨਿਕਲਿਆ। ਜਾਂਦਾ ਨਿਕਾਲ ਹੀ ਨਹੀਂ ਹੁੰਦਾ ਬੱਚਿਆਂ ਨਾਲ ਤੇ ਹਾਂ।
ਘਰੋ ਨਾ ਪਹਿਲੇ ਦੂਰ ਰਹਿੰਦੇ ਸੀ। ਫਿਰ ਮੈਂ ਸੋਚਦੀ ਸੀ ਤੇ ਕੀ ਕਹਿੰਦੇ ਹੁਣ ਤੇ ਕੋਲ ਆਗੇ ਨਾ ਮੰਮੀ ਦੇ। ਕੋਲ ਹੀ ਆਗੇ ਸਾਰੇ ਕੋਲ ਕੋਲ ਡੈਂਟ ਮਤਲਬ ਕੀ ਹੈ ਰਹਿੰਦੇ ਰੈਟ। ਤੇ ਰਹਿੰਦੇ ਤੇ ਪਰਸੋਂ ਹੀ ਆ ਗਈਆਂ ਪਰਸੋਂ ਮੈਂ। ਮਾਮਾ ਜੀ ਵੱਲ ਤੇ ਕੱਲ ਆਈ ਹਾਂ। ਤੇ ਉਸ ਤੋਂ ਪਹਿਲਾਂ ਮੈਂ ਆਪਣੇ ਸਿਸਟਰ ਦੇ ਘਰ ਗਈ ਸੀ।
ਅੱਛਾ ਠੀਕ ਹੈ ਦਿੱਲੀ ਤੇ ਇੰਨਾ ਵੱਡਾ ਸ਼ਹਿਰ ਹੈਗਾ ਨੇੜੇ। ਨੇੜੇ ਨੇੜੇ ਹੋਣ ਤੇ ਵਧੀਆ ਨੀ ਤੇ ਬੰਦਾ ਘੰਟਾ ਘੰਟਾ ਦੋ ਦੋ ਘੰਟਾ ਟਰੈਫਿਕ ਵਿੱਚ ਹੀ ਫਸਿਆ।
ਇਹ ਇੱਕ ਇੱਕ ਤੇ ਟਰੈਫਿਕ ਦਾ ਉਹ ਹੈਗਾ ਇੱਕ। ਇਦੇ ਦਾ ਕਿਰਾਏ ਬਹੁਤ ਜ਼ਿਆਦਾ ਨੇ। ਇੱਥੋਂ ਦੀ ਤੁਹਾਨੂੰ ਕਿ ਨਾਮ ਦਸ ਮਿੰਟ ਦਾ ਤਾਂ ਰਸਤਾ ਵੀ ਅਗਰ ਤੁਸੀਂ ਹਾਂ ਵੀਹ ਮਿੰਟ ਦਾ ਵੀ ਰਸਤਾ। ਰਸਤਾ ਕਰੋਸ ਕਰਨਾ ਨਾ ਤੇ ਤੁਸੀਂ ਤੁਹਾਨੂੰ ਦੋ ਤਿੰਨ ਸੌ ਰੁਪਈਆ ਚਾਹੀਦਾ ਕਰਾਇਆ ਦਾ।
ਹਾਂ ਬੰਦੇ ਨੂੰ ਕਿਰਾਏ ਮਾਰ ਜਾਂਦੇ ਨੇ ਇੱਕ ਹੀ ਰੂਟ ਤੇ ਚੱਲ ਬੰਦਾ ਹੋਏ ਨਾ ਚੱਲ ਨੇੜੇ ਨੇੜੇ।
ਹਾਂ ਹਾਂ ਹਾਂ ਹਾਂ ਹਾਂ ਹੁਣ ਮੇਰੀ ਸਿਸਟਰ ਹਾਂਜੀ ਮੇਰੀ ਸਿਸਟਰ ਜਿੱਥੇ। ਵਿਆਹੀ ਹੈ ਉਹਦੀ ਦੋ ਗਲੀਆਂ ਛੱਡ ਕੇ ਮੇਰੇ ਮਾਮਾ ਜੀ ਦੇ ਮੇਰੇ ਮਾਮਾ ਜੀ ਦਾ ਘਰ ਹੈ। ਤੇ ਹਾਂਜੀ ਬੜੇ ਨੇੜੇ ਨੇ ਉਹ ਦੋਨੋ ਬੜੇ ਨੇੜੇ ਨੇ। ਹੋਗੇਏ ਉਹਦੇ ਵਿਆਹ ਨੂੰ ਛੇ ਮਹੀਨੇ ਹੋ ਜਾਣਗੇ ਹੁਣ। ਅਹ ਇੱਕ ਤਾਰੀਖ ਨੂੰ ਨਾ ਇੱਕ ਜੁਲਾਈ ਨੂੰ।
ਅੱਛਾ ਅੱਛਾ। ਠੀਕ ਹੈ ਹੋਰ ਕੀ ਖ਼ੁਸ਼ ਨੇ ਆਪਣੇ ਘਰੇ ਠੀਕ ਨੇ ਸਭ ਹੈ।
ਕੁਛ ਅਸੀਂ ਦੇਖੇ ਪਰਿਖੇ ਬੰਦੇ ਹੈਗੇ ਸੀ ਨਾ ਕੋਈ ਅਸੀਂ ਆਪਣੀ ਬਰਾਦਰੀ 'ਚ ਨਹੀਂ ਕੀਤਾ।
ਅੱਛਾ ਹਾਂ ਸਹੀ ਹੈ ਹੋਰ ਕੀ ਬੰਦਾ ਦੇਖੇ ਪਰਖੇ ਇਸ ਕਰ ਲੈ ਨਾ ਥੋੜਾ। ਠੀਕ ਰਹਿੰਦਾ ਹੈਏ ਅੱਜ ਕੱਲ ਜਮਾਨਾ ਇੰਨਾ ਖ਼ਰਾਬ ਹੈਗਾ ਹੈ ਡਰ ਹੀ ਲੱਗਦਾ। ਟੈਂਚ ਦਿਨ ਦੇ ਨਾ ਹਾਂ ਰਿਸ਼ਤੇ ਔਖੇ ਹੀ ਹੈਗੇ ਨੇ ਇੱਕਤੇ ਮਿਲਦੇ ਨੀ। ਨਹੀਂ।
ਉਹੀ ਮੈਂ ਤਾਂ ਕੱਲ ਗੱਲ ਹੋ ਰਹੀ ਸੀ। ਮੇਰੇ ਮਾਮਾ ਜੀ ਦੇ ਜਵਾਈ ਦੀ ਤੇ ਉਹ ਸਗੋਂ ਮੈਨੂੰ ਕਹਿ ਰਹੇ ਸੀ। ਕੋਈ ਕੁੜੀ ਦੱਸੋ? ਮੈਂ ਕਿਹਾ ਕੁੜੀਆਂ ਦਾ ਤੇ ਘੱਟਾ ਆ ਸਾਰਾ ਮਤਲਬ ਕੁੜੀ ਹੁੰਦੀ ਮੈਂ ਆਪਣੇ ਭੂਆ ਦਾ ਮੁੰਡੇ ਦਾ ਨਾ ਕਰਾ ਦਿੰਦੀ। ਮੈਂ ਕਿਹਾ ਉਹੀ ਵਿਚਾਰਾ ਬੈਠਾ ਹੋਇਆ। ਮੈਂ ਕਿਹਾ ਹੈ ਨਹੀਂ ਨੀ ਕੁੜੀਆਂ ਦਿਖਦੀਆਂ ਹੀ ਨੀ ਮਿਲਦੀਆਂ ਹੀ ਨੀ ਮੈਂ। ਤੇ ਸਗੋਂ ਹੁਣੇ ਮੇਰੀ ਮੰਮੀ ਦੇ ਅਹ ਤਾਇਆ ਜੀ ਦੇ ਪੋਤਰੀ ਦਾ ਵਿਆਹ ਹੋਇਆ ਸੰਡੇ ਨੂੰ। ਤੇ ਉਹਨਾਂ ਨੂੰ ਵੀ ਕੁੜੀ ਦਿੱਲੀ ਦੀ ਮਿਲੀ ਹੈ।
ਅੱਛਾ।
ਤੇ ਨਾ ਹੁਣ ਤੇ ਕੁੜੀਆਂ ਮਿਲਣੀਆਂ ਮੁਸ਼ਕਿਲ ਹੋ ਗਈਆਂ ਮੈਂ ਕਿਹਾ ਤੁਹਾਡੇ ਸ਼ਹਿਰ 'ਚ ਤੇ ਬਿਲਕੁਲ ਵੀ ਨੀ ਮੈਂ ਕਿਹਾ ਕੋਈ ਉਹਨੂੰ। ਕੁੜੀਆਂ ਜ਼ਿਆਦਾ ਐਡਵਾਂਸ ਹੋ ਗਈਆਂ ਨਾ ਜ਼ਿਆਦਾਤਰ ਹੁਣ ਕੁੜੀਆਂ ਲਵ ਮੈਰਿਜ ਦਾ ਕੇਸ ਜ਼ਿਆਦਾ ਹੀ ਦਿਖ ਰਿਹਾ ਹੈ।
ਲਵ ਮੈਰਿਜ ਵੀ ਕੀ ਨਾਲੇ ਕੁੜੀਆਂ ਕਹਿੰਦੇ ਨੇ ਵੀ ਹਾਂ ਲੜਕਾ ਇਹ ਹੋਣਾ ਚਾਹੀਏ। ਹੋਣਾ ਚਾਹੀਏ ਯੇ ਸਭ ਕੁਛ ਦੇਖੋ ਸਾਰਾ ਕੁਛ ਨੀ ਪੂਰਾ ਹੁੰਦਾ ਬੋਤ ਪਾਸਿਓ ਦੇਖ ਮਨ ਵੀ ਮਾਰਨਾ ਪੈਂਦਾ ਬੰਦੇ ਨੂੰ, ਨਾ। ਪਰ ਨਈਂ, ਅੱਜ ਕੱਲ ਦਾ ਕੋਈ ਨੀ ਸਮਝਦਾ ਹਰ ਕੋਈ, ਮਤਲਬ ਕਿ ਅਡਵਾ
ਕਿਉਂਕਿ, ਕੁੜੀਆਂ ਹੁਣ ਨਾ, ਪੜ੍ਹ ਲਿਖ ਗੀਆਂ, ਪਹਿਲੇ ਨੀ ਸੀ ਇਨਾ ਪਹਿਲੇ ਤੇ, ਜੇ ਅਗਰ ਆਪ ਵੀ ਦ ਤੇ ਏਦੇ ਨਾਲ ਕਨਨ ਤੇ ਮਾਪੇ ਵੀ ਟੂੰਡਦੇ ਸੀ ਪਹਿਲੇ। ਤੇ, ਕੁੜੀਆਂ ਥੋੜਾ ਦੀਆਂ ਸੀ ਤੇ ਉਹੀ ਗੱਲ ਆ ਗੀ, ਹੁਣ ਕਿ ਆਪੇ ਟੁੰਡਣਾ ਹੁਣ, ਪਿੱਛੇ ਸਾਡੇ ਕੇਸ ਹੋਇਆ ਸੀ, ਸਾਡੇ ਜਗਾਧਰੀ ਚ। ਅਹ, ਕੁੜੀ ਨਾ ਵਿਆਹ ਹੋਇਆ ਕੁੜੀ ਦਾ ਆਪਣੇ ਰਿਸ਼ਤੇਦਾਰੀ ਚ, ਅ ਇੰਦੋਰ ਚ। ਤੇ ਕੀ ਕਹਿੰਦੇ ਨ, ਚਾਰ ਮਹੀਨੇ ਰਹੀ ਹੈ ਤੇ ਓ ਆ ਗਈ, ਰੱਖੜੀ। ਮੈਂ ਨਾ, ਰੱਖੜੀ ਬੰਨਣ ਜਾ ਰਹੀ ਹਾਂ, ਤੇ ਵਾਪਿਸ ਹੀ ਨੀ ਗਈ। ਮੈਂ ਨੀ ਜਾਣਾ। ਕੋਈ ਗੱਲ ਨੀ, ਕੋਈ ਬਾਤ ਨੀ ਮੁੰਡਾ ਇੰਨਾ ਲਾਇਕ, ਘਰ-ਪਰਿਵਾਰ ਇੰਨਾ ਵਥ ਇਆ, ਪਰ ਉਹੀ ਸੀ ਨਾ, ਓਦੇ ਮਨ ਚ ਕੁਛ ਹੋਰ ਸੀ। ਤੇ ਹੁਣੇ, ਛੇ-ਚਾਰ ਮਹੀਨੇ ਹੋਏ ਕਿ ਨਾਮ ਗਈ ਨੀ ਛੇ ਮਹੀਨੇ ਹੋ ਗਏ, ਗਈ ਨੀ ਘਰ, ਤੇ ਇਕ ਡਾਈਵੋ ਮੈਂ ਨੀ ਜਾਣਾ ਮੈਂ ਤੇ ਉਹਨਾਂ ਨੂੰ ਗੱਲ ਨੀ ਹਾਂ, ਕੋਈ ਗੱਲ ਨੀ, ਕੋਈ ਬਾਤ ਨੀ। ਓ ਵੀ ਚੋ ਵੀ, ਐ ਕਿ ਹੋ ਗਿਆ। ਤੇ ਹੂਨ, ਕੱਲ ਈ ਕੁੜੀ ਦਾ ਰਿਸ਼ਤਾ ਹੋਇਆ ਡਾਇਵੋਰਸ ਤੋਂ ਬਾਅਦ, ਹਿੰਦੂ ਮੁੰਡੇ, ਤੇ ਤੁਸੀਂ, ਜੇ ਤਾਨੂੰ ਪਤਾ ਐਵੀ, ਤੁਸੀਂ ਪਸੰਦ ਕੀਤਾ ਹੋਇਆ ਹਾਂ ਤੇ ਤੁਸੀਂ ਕੋ, ਘਰ ਦਿਆਂ ਨੂੰ, ਓਹ ਚਾਹੀਦੀ ਓਦੀ ਵੀ ਜ਼ਿੰਦਗੀ ਬਰਬਾਦ, ਜਿਦੇ ਨਾਲ ਗਏ, ਆ ਕੇ
ਭਈ, ਲੋਕੀ ਪਹਿਲੇ ਕਹਿੰਦੇ ਸੀ, ਮੁੰਡੇ ਗਲਤ ਨੇ, ਮੁੰਡੇ ਗ਼ਲਤ ਤ ਨੇ ਅੱਜ ਕੱਲ, ਬਸ ਕੁੜੀਆਂ ਵੀ ਨਾ, ਬੜੀਆਂ ਸਹੀ ਗੱਲ ਹੈ ਹਮ
ਤੇ ਤੁਹਾਡੇ ਉੱਧਰ ਇਕ ਹੋਰ ਟੇਲਰ ਸੀ ਨਾ ਮੈਂ ਸੁਣਿਆ ਸੀ, ਕੁੜੀ, ਕੁੜੀ ਹੈਗੀ ਇੱਕ ਟੇਲਰ ਦਾ ਦੋਸ ਨਾਲ ਦੀ
ਹਾਂਜੀ, ਹਾਂਜੀ। ਹਾਂ, ਸਹੀ ਸਿਲ ਦੰਦੀ, ਉਹ ਵੀ। ਹੁਣ, ਪਹਿਲੇ ਤਾਂ ਸਹੀ ਸਲ ਦੰ ਦੋ ਤਿੰਨ ਦਿਨ ਬਾਅਦ ਫੜਾ ਦੰਦੇ ਸੀ। ਓਨੋ ਨੇ ਬੂਟੀਕ ਦਾ ਕੰਮ, ਮਤਲਬ ਕਿ ਬਊਟੀਕ ਤੇ ਲੱਗ ਗੀ ਐ, ਤੇ ਓਨੂੰ ਵੀ ਬੜੇ, ਫੋਨ ਕਰਨੇ ਦੇ ਨੇ ਨਾਲੇ, ਓਨੂੰ ਕਵੋ ਕੁਛ ਵੀ, ਥੋੜੇ-ਬੋਤੇ ਨਾ, ਓਨੂੰ ਕਮੀਆਂ ਕੱਢਣ ਲੱੲਗੀ, ਹੁਨੇ ਮੈਂ ਸੂਟ ਸਵਾਏ ਨੇ, ਮੈਂ ਓਨੂ ਕਿਹਾ ਸੀ ਮੈਂ, ਮੈਨੂੰ ਬਾਜੂਆਂ ਜਿੱਦਾਂ ਗਰਮੀ ਐ, ਥੋੜੇ ਖੁੱਲੀ ਖੁਲੀਆਂ ਰੱਖੀ, ਪੂਰੀ ਫਿਟਿੰਗ-ਫਿਟਿੰਗ ਓਨੇ ਬਾਜੂਆਂ ਰੱਖੀਆਂ ਨੇ ਨਾ, ਵੱਡੀਆਂ ਵੀ ਨੀ ਰੱਖੀਆਂ, ਅੱਜ-ਕੱਲ ਤੇ, ਪੋਣੀ-ਪੋਣੀ ਬਾਜੂਆਂ ਦਾ ਰਿਵਾਜ਼ ਐ, ਖੁੱਲੀਆਂ-ਖੁੱਲੀਆਂ, ਓਨੇ ਨਿੱਕੀਆਂ ਰੱਖੀ ਕੇ ਨਾਲ, ਥੋੜੀ ਫਿਟਿੰਗ ਵਿੱਚ ਰੱਖੀਆਂ ਨੇ, ਮੈਂ ਓਨੂੰ ਕਿਆ ਓਨੂੰ, ਕੇਂਦੀ, ਨਹੀਂ, ਤੁਸੀਂ ਤੇ ਮੈਨੂੰ ਐਵੇਂ ਕੇਆ ਸੀ, ਮੈਂ ਕਾ ਨਹੀਂ, ਮੈਂ ਖੁਦ ਕੇਆ ਮੈਂ ਮੈਸੇਜ ਵੀ ਕੀਤਾ, ਪਰ ਮੰਣਦੇ ਕਿੱਥੇ ਨੇ ਏ ਲੋਕ।
ਸਹੀ ਗੱਲ ਐ, ਸਹੀ ਗੱਲ ਐ। ਨਾਮ ਤੇ ਸੁਣਿਆ ਸੀ ਮੈਂ, ਕਿ ਸੰਤੋਸ਼ ਕੱਪੜੇ ਸਿਲ ਦੀਏ, ਅੱਛੇ
ਨਹੀਂ ਦੇ ਦੰਦੇ ਸੀ, ਛਿਲ ਕੇ ਮੈਂ ਡਰੈਸ ਵੀ, ਡਰੈਸਾਂ ਵੀ ਸਵਾਈਆਂ ਨੇ, ਪਰ ਉਹੀ ਗੱਲ ਹੈ ਨਾ, ਉਹਨੇ ਪਹਿਲੇ ਕੰਮ ਬੰਦ ਕਰ ਦਿੱਤਾ ਸੀ, ਕਿਧਰੇ ਚਲੀ ਗੀ ਸੀ, ਹੁਣ ਆਈਏ ਫੇਰ, ਓਨੇ ਦੁਬਾਰਾ ਕਸਟਮਰ ਤੇ ਬਨਾਨੇ ਹੀ ਸੀ, ਓਦੇ ਤੇ, ਚਲੋ, ਓਨੇ ਸਹੀ ਕੰਮ ਫੜਿਆ ਹੁਣ, ਥੋੜੇ ਲਾਰੇ ਚ ਰੱਖਦੀ ਐ।
ਮਤਲਬ ਕਿ ਓਈ ਨਾ, ਜੋਬ ਲੱਗ ਗਈ ਨਾ, ਓਦੀ ਬੁਟੀਕ ਵਿੱਚ, ਤਾਂ
ਹਾਂ, ਬਸ ਓਨੂੰ ਏਸ ਕਰਕੇ, ਦੇਖੋ, ਗ਼ਲਤ ਗੱਲ ਐ ਪਰ ਹੱ ਦਾ, ਐਵੇਂ ਹਰ ਹੁੰਨਰ ਥੋੜ੍ਹੀ ਉਹ ਕਰਨਾ ਚਾਈਦਾ। ਚਲੋ, ਸਾਈਡ ਬਿਜ਼ਨਸ ਅਗਰ ਮਿਲ ਵੀ ਰੇਆ ਐ ਤੇ, ਹਾਂਜੀ। ਬ, ਕੋਈ ਨੀ ਤੁਸੀਂ ਸਵਾ ਕੇ ਦੇਖ ਲੈਨਾ। ਹਾਂਜੀ, ਹਾਂਜੀ ਠੀਕ ਐ ਜੀ ਓਕੇ ਜੀ ਠੀਕ ਓਕੇ ਜੀ